ਹੈਲੋ, ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾ ਵਧੀਆ ਜੀ ਵਧੀਆ ਤੁਸੀਂ ਦੱਸੋ?
ਬਹੁਤ ਵਧੀਆ ਜੀ ਤੁਸੀਂ ਸੁਣਾਓ ਕੀ ਕਰ ਰਹੇ ਸੀ?
ਕੁਛ ਨੀ ਬਸ ਮੰਜੀ ਡਾਹ ਕੇ ਬੈਠੇ ਸੀ ਰੇਹੜੇ ਚ ਆਪਣੇ।
ਅੱਛਾ ਜੀ ਤੁਸੀਂ ਅੱਛਾ ਕਿਥੇ ਪਿੰਡ ਚ ਰਹਿੰਦੇ ਹੋ?
ਹਾਂਜੀ ਆਪਾਂ ਪਿੰਡ ਵਿੱਚ ਰਹਿੰਦੇ ਹਾਂ ਜੀ ਤੇ ਹੁਣ ਸ਼ਾਮ ਤੱਕ ਪਿੰਡ ਹੈ ਪੰਜਾਬ ਸਾਈਡ ਹੀ ਹੈਗਾ।
ਅੱਛਾ ਪੰਜਾਬ ਸਾਈਡ ਹੀਈ ਠੀਕ ਹੈ ਠੀਕ ਹੈ ਤੇ ਉੱਥੇ ਤਾਂ ਵਧੀਆ ਬੜਾ ਲੱਗਦਾ ਹੋਣਾ ਹਨਾ ਸ਼ਾਮ ਨੂੰ
ਬਹੁਤ ਵਧੀਆ ਜੀ ਬਹੁਤ ਵਧੀਆ ਖੁੱਲੀ ਹਵਾ ਆਉਂਦੀ ਸ਼ਾਂਤੀ ਮਤਲਬ ਹਵਾ ਆਉਂਦੀ ਰਹਿੰਦੀ ਹੈਏ
ਸਹੀ ਗੱਲ ਸ਼ਹਿਰਾਂ ਸ਼ਰਾਂ ਚ ਕਿੱਥੇ ਉਹ ਚੀਜ਼ ਨਾ ਜਿਹੜੀ
ਹਾਂਜੀ, ਸ਼ਹਿਰ ਤਾਂ ਦੇਖੋ ਸ਼ਹਿਰ ਗਰਮੀ ਬੜੀ ਹੁੰਦੀ ਸ਼ਹਿਰਾਂ ਚ ਫੈਕਟਰੀਆਂਨੀ ਹੈਗੀਆਂ।
ਫੈਕਟਰੀਆਂ ਬਹੁਤ ਹਾਂਜੀ ਲੁਧਿਆਣੇ ਚ ਤਾਂ ਬਹੁਤ ਜ਼ਿਆਦਾ ਫੈਕਟਰੀਆਂ ਜੀ
ਹਾਂਜੀ ਫੈਕਟਰੀ ਬਹੁਤ ਹੈ ਅੱਗੇ ਪ੍ਰਦੂਸ਼ਣ ਬਹੁਤ ਚੱਲਦਾ ਉਹਦੇ ਕਾਰਕੇ ਨਾ ਸ਼ਾਇਦ ਇੰਨੀ ਗਰਮੀ ਹੁੰਦੀ ਟੰਜ ਹੁੰਦੀ ਆ
ਘੁਟਨ ਹੁੰਦੀ ਹਾਂਜੀ ਜਿੰਨੀਆਂ ਗੱਡੀਆਂ ਅੱਛਾ ਚਲਦੀਆਂ ਓਨੇ ਏਸੀ ਚੱਲਦੇ ਗੱਡੀਆਂ ਚ ਵੀ ਉਹ ਉਹਦੇ ਕਾਰਨ ਬਾਹਰ ਨਿਕਲ ਕੇ ਇੰਨੀ ਗਰਮ ਹਵਾ ਆਉਂਦੀ ਹੈ ਨਾ ਇੱਕੋ ਦਮੀ ਗਰਮੀ
ਪੈ ਜਾਂਦੇ ਬਹੁਤ ਬੁਰਾ ਹਾਲ ਹੁੰਦਾ। ਪਿੰਡ ਵਿੱਚ ਐਵੇਂ ਦਾ ਹਾਲ ਨਹੀਂ ਹੈਗਾ ਪਿੰਡ ਤੇ ਖੇਤ ਹੁੰਦੇ ਖੇਤ ਹੈਗੇ ਨੇ। ਟਿਊਬ ਵਲ ਹੈਗੇ ਪੇੜ ਪੌਦੇ ਹੈਗੇ ਹਵਾ ਠੰ ਠੰਡੀ ਆਉਂਦੀ ਰਹਿੰਦੀ ਹੈ ਔਰ ਬੱਦਲ ਬਣਿਆ ਬੰਦਾ ਬਣਿਆ ਰਹਿੰਦਾ ਹਾਂਜੀ ਬੱਦਲ ਵੀ ਬਣਿਆ ਰਹਿੰਦਾ ਜੀ
ਤਾਂ ਵਧੀਆ ਲੱਗਦਾ ਬਹੁਤ ਮੈਂ ਗਈ ਸੀ ਇੱਕ ਵਾਰ ਆਪਣੀ ਫਰੈਂਡ ਦੇ ਘਰ ਹੋ ਨਾ ਉਹ ਪਿੰਡ ਚ ਹੀ ਰਹਿੰਦੇ ਸੀ
ਅੱਛਾ ਅੱਛਾ,
ਤੇ ਹਾਂਜੀ ਹਾਂਜੀ ਉਹਨਾਂ ਨੇ ਮੱਝਾਂ ਵੀ ਰੱਖੀਆਂ ਹੋਈਆਂ ਸੀ ਵਿਹੜਾ ਉਹਨਾਂ ਦਾ ਵੀ ਬੜਾ ਸੀ। ਤਾਂ ਮੈਨੂੰ ਪਤਾ ਹੈ ਪਿੰਡ ਚ ਫੇਿਰ ਇੱਕ ਗੁਰਦੁਆਰਾ ਸੀ ਵਿੱਚ ਪਿੰਡ ਦੇ ਖੇ। ੱਤਾਂ ਚ ਬਣਿਆ ਹੋਇਆ ਸੀ ਉੱਥੇ ਬਹੁਤ ਸੋਹਣਾ ਲੱਗਦਾ ਉੱਥੇ ਪਿੰਡ ਚ
ਅੱਛਾ ਅੱਛਾ ਬਹੁਤ ਹਾਂਜੀ ਹ ਸਾਡੇ ਵੀ ਇੱਥੇ ਵੀ ਪਿੰਡ ਵਿੱਚ ਬਹੁਤ ਵਧੀਆ ਹੈ ਮਤਲਬ ਕਿ ਰਾਤੀ ਸ਼ਾਮੀ ਬੱਚੇ ਵਿੱਚੋਂ ਵੇਹਲੇ ਹੁੰਦਾ
ਸਕੂਲ ਸਕੂਲ ਬੱਚਿਆਂ ਦੇ ਨੇੜੇ ਹੀ ਹੈ ਫੇਰ ਕਿੱਦਾਂ ਜਾਂ ਦੂਰ ਇੱਥੋਂ ਤੁਹਾਡੇ ਘਰ ਤੋਂ
ਨਹੀਂ ਪਿੰਡ ਵਿੱਚ ਸਕੂਲ ਹੁੰਦੇ ਹੈ ਇੱਕ ਸਰਕਾਰੀ ਹੈਗਾ ਇੱਕ ਪ੍ਰਾਈਵੇਟ ਹੈਗਾ ਹਾਂਜੀ ਪਿੰਡ ਵਾਲੇ ਬੱਚੇ ਆ ਜਾਂਦੇ ਨੇ ਜਿਹਦੇ ਕੋਲ ਕੋਲ ਪਿੰਡ ਪੈਂਦੇ ਨਾ ਜਦੇ ਕਿ ਹੁਣ ਇੱਕ ਪਿੰਡ ਨਾ ਕੋਈ ਪਿੰਡਲ ਪੈਂਦਾ ਹੈ ਤੇੋਦੋ ਉਥ ਬੱਚੇ ਆਉਂਦੇ ਨੇ ਹਾਂਜੀ ਇਹ ਪਿੰਡ ਵਾਲ ਦਾ ਮਾਹੌਲ ਤਾਂ ਬਹੁਤ ਵਧੀਆ ਹੁੰਦਾ ਜੀ
ਨਹੀਂ ਹੈ ਮਾਹੌਲ ਤਾਂ ਬਹੁਤ ਵਧੀਆ ਹੁੰਦਾ ਪਿੰਡਾਂ ਦਾ
ਹਾਂਜੀ ਕਿਸ ਚੀਜ਼ ਦੀ ਟੈਂਸ਼ਨ
ਤੀ ਹੁੰਦੀ ਬਿਲਕੁਲ। ਹਾਂ ਨਾ, ਦਿਮਾਗ ਵੀ ਥੋੜ੍ਹਾ ਰਿਲੈਕਸ ਰਹਿੰਦਾ ਹੈ। ਇੱਥੇ ਤਾਂ ਸਾਰਾ ਦਿਨ ਸ਼ੋਰ-ਸ਼ਰਾਬਾ, ਇੰਨਾ ਰੌਲਾ।
ਹਾਂਜੀ, ਆਹ ਤਾਂ ਹੈ ਹੀ ਸ਼ੋਰ-ਸ਼ਰਾਬਾ। ਹਾਂਜੀ, ਕਿਉਂਕਿ ਇੱਥੇ ਸ਼ਹਿ'ਚ ਸ਼ਹਿਰ ਚ ਐ ਹੁੰਦਾ ਨਾ। ਕੰਮ ਬੜਾ ਹੁੰਦਾ, ਲੋਕੀ ਆਉਂਦੇ ਰਹਿੰਦੇ। ਸ਼ਹਿਰ 'ਚ ਕੰਮ ਕਰਨ ਲਈ ਪਿੰਡ ਵਾਲੇ ਵੀ ਆਉਂਦੇ ਨੇ, ਤੇ ਬਾਈਕਾਂ-ਕਾਰਾਂ ਚਲਦੀਆਂ ਨੇ। ਮੰਨ ਲਓ ਕਿ। ਮੇਨ ਰੋਡ ਤੇ ਕਾਰ ਹੈਗਾ ਉੱਥੇ ਤੇ ਚੌਵੀ ਘੰਟਾ ਚੱਲਦੀ ਰਹਿੰਦੀ ਕਾਰ।
ਨਾ ਜੀ, ਉੱਥੇ ਤਾਂ ਬਿਲਕੁਲ ਹੀ ਤੁਹਾਨੂੰ ਆਵਾਜ਼ ਰੁਕਣੀ ਨਹੀਂ। ਸੜਕ 'ਤੇ ਤਾਂ।
ਜੀ।
ਬਿਲਕੁਲ ਹੀ ਨਹੀਂ ਰੁਕਦੀ। ਸਾਰੀ-ਸਾਰੀ ਰਾਤ, ਹਾਂਜੀ, ਚੱਲਦੀ ਹੈ ਸੜਕਾ।
ਹਾਂਜੀ ਚੌਵੀ-ਚੌਵੀ ਘੰਟੇ। ਹਾਂਜੀ ਹਾਂਜੀ ਪਿੰਡਾਂ ਸ਼ਾਂਤੀ ਹਾਂਜੀ। ਬਹੁਤ ਵਧੀਆ ਲੱਗਦਾ ਪਿੰਡ 'ਚ, ਹੁਣ, ਅ, ਮਤਲਬ ਕਿ ਪਿੰਡ 'ਚ। ਇਹ ਵੀ ਇਹ ਮਤਲਬ। ਕਿ ਲੋਕੀ ਆਪਣੇ ਘਰ ਮੱਝਾਂ ਰੱਖਦੇ ਨੇ, ਗਾਵਾਂ ਵਗੈਰ ਰੱਖਦੇ ਨੇ। ਦੁੱਧ ਆਪਣਾ ਫ੍ਰੀ ਮਿਲ ਜਾਂਦਾ ਹੈ, ਹਾਂਜੀ।
ਹਾਂਜੀ, ਹਾਂਜੀ।
ਦੁੱਧ ਫਰੀਮ ਹਾਂਜੀ ਹਾਂਜੀ। ਹਾਂਜੀ ਉਹ ਤਾਂ ਹੁਣ ਵੀ ਬਣ ਹੁਣੇ ਵੀ ਬਣਦੀਆਂ ਚੁੱਲ੍ਹੇ ਤੇ ਰੋਟੀਆਂ।
ਸੂਗ ਹਾਂਜੀ ਉੱਥੇ ਰੱਖਦੇ ਕਈ ਚੁੱਲ੍ਹਿਆਂ ਤੇ ਪਤਾ ਹਾਂਜੀ ਮੈਨੂੰ ਪਿੰਡਾਂ ਦਾ। ਬਹੁਤ ਵਧੀਆ ਲੱਗਦਾ।
ਗੋਹੇ ਹੂਨ ਟਾਈਮ ਵਿੱਚ ਵੀ ਨਾ, ਲੋਕੀ ਆਪਣੇ ਘਰ ਦੀ ਜਨਾਨੀ ਹੁੰਦੀ ਆ। ਗੋਹਾ ਪੱਥਦੀਆਂ ਫਿਰ ਚੁੱਲ੍ਹੇ ਚ ਰੋਟੀ ਪਕਾਉਣ ਵਾਸਤੇ।
ਬਿਲਕੁਲ, ਬਿਲਕੁਲ। ਹਾਂਜੀ।
ਸਲੰਡਰੀ ਇੰਨੇ ਮਹਿੰਗੇ ਹੋਏ ਦੇ ਲੋਕੀ ਤੇ ਇਹ ਹੀ ਕਰਾਂਗੇ ਨਾ ਪਿੰਡਾਂ ਚ ਇਹ ਚੱਲਦਾ ਵੀੁ ਚੁਲੇ
ਹਾਂਜੀ ਹਾਂਜੀ।
ਚੁੱਲੇ ਤੇ ਖਾਣਾ।
ਸਹੀ ਗੱਲ। ਤੇ ਦੁਕਾਨਾਂ, ਦੁਕਾਨਾਂ ਨੇੜੇ ਆ। ਕਿੱਦਾਂ, ਖਾਣ-ਪੀਣ ਵਾਲੀਆਂ? ਕਿ ਘਰ ਦੇ ਕੋਲ ਆਉਣੀ ਆ।
ਦੇਖੋ, ਪਿੰਡ ਵਿੱਚ ਤੇ ਇੱਕ-ਦੋ ਦੁਕਾਨਾਂ ਹੁੰਦੀਆਂ ਆ, ਜਿਵੇਂ ਕਿ। ਅਲੱਗ ਦੁਕਾਨਾਂ, ਚੀਜ਼ਾਂ ਦੀਆਂ ਹੁੰਦੀਆਂ। ਹਾਂਜੀ ਬਾਕੀ ਜੋ ਸਬਜ਼ੀ ਸਬਜ਼ੀਆਂ ਉਹ ਤੇ ਫਿਰ ਸ਼ਹਿਰ ਜਾਣਾ ਪੈਂਦਾ ਜੀ। ਸ਼ਹਿਰ 'ਚ ਲੱਗਦੀ ਨਾ ਅਨਾਜ ਅਨਾਜ ਮੰਡੀ ਹੋ।
ਜਾ ਕੇ ਲੈਆਓ।
ਹਾਂਜੀ ਅਨਾਜ ਮੈਨ। ਅਨਾਜ ਮੰਡੀ ਹੋਗੀ, ਉੱਥੇ ਅਨਾਜ ਮਿਲਦਾ ਜੀ, ਤੇ ਉੱਥੇ ਸ਼ਹਿਰ ਜਾਣਾ ਪੈਂਦਾ ਜੀ। ਹਾਂਜੀ। ਹੂਣ ਕੱਪੜੇ, ਕੱਪੜੇ, ਕੱਪੜੇ ਖਰੀਦਣੇ ਹੁੰਦੇ ਨੇ। ਉਹ ਵੀ ਸ਼ਹਿਦਾ ਬੰਦਾ, ਹਾਂਜੀ।
ਇੰਨਾ ਕੁ ਤਾਂ, ਪਰ ਇਹ ਵੀ ਹੈ ਕਿ ਪਿੰਡਾਂ ਵਰਗਾ ਸਕੂਨ ਨਹੀਂ ਹੈਗਾ ਕਿਤੇ। ਹਾਂਜੀ।
ਹਾਂਜੀ। ਕੁੱਝ ਨਹੀ ਸ਼ਹਿਰ ਆਦ ਸ਼ਹਿਰ ਆਦਤ ਪੈ ਗਈ ਉਹਨੂੰ ਸ਼ਹਿਰ ਪਤਾ ਲੱਗੇਗਾ। ਜਿਨ੍ਹਾਂ ਨੂੰ ਪਿੰਡ ਰਹਿੰਦੇ ਨੇ, ਉਹ ਪਿੰਡ ਵਧੀਆ ਲੱਗੇਗਾ।
ਹਾਂਜੀ, ਹਾਂਜੀ, ਬਿਲਕੁਲ। ਪਿੰਡਾਂ 'ਚ ਚ ਇਹ ਚੀਜ਼ ਵੀ ਹੁੰਦੀ ਹੈ। ਕਿ ਰਾਤ ਨੂੰ ਟਾਈਮ ਹੁੰਦਾ ਜੀ, ਇੰਨੇ ਵਜੇ ਤੱਕ ਸਾਰਿਆਂ ਨੇ ਸੌਂ ਜਾਣਾ। ਲੇਟ, ਜ਼ਿਆਦਾ ਬਾਹਰ ਨੀ ਨਿਕਲਣਾ। ਕਈ ਪਿੰਡਾਂ 'ਚ ਏਦਾਂ ਵੀ ਹੁੰਦਾ, ਹਾਂਜੀ। ਜਿਆਦਾ ਰਾਤ ਨੂੰ, ਕੋਈ ਬਾਹਰ ਨੀ ਨਿਕਲਦਾ।
ਅੱਛਾ, ਸਾਡੇ ਏਦਾਂ ਸਾਡੇ ਘਰ ਦੇ, ਜਦ ਇਕੱਠੇ ਹੋ ਗਏ ਨਾ। ਮੰਜੇ-ਮੰਜੇ ਡਾਹ ਕੇ ਵਿਹੜੇ 'ਚ, ਸਾਰੇ ਭੈਣ-ਭਰਾ ਬਹਿ ਜਾਂਦੇ। ਨਾ, ਪਿੰਡ ਪਿੰਡ ਉਹ ਵਿਹੜੇ 'ਚ। ਗੱਲਾਂ-ਬਾਤਾਂ ਕਰਦੇ ਨੇ, ਟਾਈਮ ਦਾ ਤਾਂ ਪਤਾ ਹੀ ਨਹੀਂ ਲੱਗਦਾ। ਕਦੇ ਇੱਕ ਵੱਜ ਗਿਆ, ਕਦੇ ਦੋ ਵੱਜ ਗਿਆ।
ਹਾਂ, ਉਹ ਤਾਂ ਫਿਰ ਬਹੁਤ ਵਧੀਆ ਲੱਗਦਾ।
ਹਾਂਜੀ।
ਹਾਂਜੀ ਹਾਂਜੀ ਹਾਂਜੀ ਇੱਥੇ ਕਿੱਥੇ ਸ਼ਹਿਰਾਂ ਚ ਏਦਾਂ ਦੇ ਕੰਮ ਨੀ ਹੈਗੇ ਰਾਤ ਨੂੰ ਦੇਖੋ ਤੁਸੀਂ ਬਾਰਾਂ ਵਜੇ ਵੀ ਲੋਕ ਸੜਕਾਂ ਤੇ ਘੁੰਮਦੇ ਹੁੰਦੇ ਹੈ ਇੰਨਾ ਰੋਲਾ ਪਾਇਆ ਹੋਇਆ ਲੋਕਾਂ ਨੇ ਟਿੱਿਕਦਾ ਕੋਈ ਘਰ ਇੱਥੇ ਤਾਂ ਉੱਥੇ ਪਿੰਡਾਂ ਦੀ ਗੱਲ ਹੋ ਰ ਹੀ ਹਾਂਜੀੇ।
ਹਾਂਜੀ ਦੇਖੋ ਸ਼ਹਿਰ ਤੇ ਇਹ ਹੈਗਾ ਨਾ ਮਤਲਬ ਕਿ ਆਪ ਲੋਕੀ ਆਪਣਾ ਕੰਮ ਕਰਕੇ ਆਉਂਦੇ ਘਰ ਫੇਰ ਰੋਟੀ ਖਾਧੀ ਫੋਨ ਚਲਾਇਆ ਮੜਾ ਸਡ ਆ ਗਏ ਨਾ ਆਪਣੇ ਘਰ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਆਪਣੇ ਘਰ ਦੇ ਨਾਲ ਗੱਲਾਂ ਬਾਤਾਂ ਕਰੋ ਸੋ ਗੱਲਾਂ ਚੰ ਹੁੰਦੀਆਂ।
ਸੋ ਹਾਂਜੀ ਬਿਲਕੁਲ ਬਿਲਕੁਲ ਤਾਂਹੀ ਤਾਂ ਲੋਕਾਂ ਦੇ ਅੱਧੇ ਦਾ ਦਿਮਾਗ ਸੈਸਟ ਚਲੇ ਗਏ ਕਿਉਂਕਿ ਇੱਥੇ ਹੈ ਨੀ ਸ਼ਾਂਤ ਨੀ ਹੈਗਾ ਮਨ ਕਿਸੇ ਦਾ।
ਹਾਂਜੀ ਮਨ ਭੜਕਦਾ ਰਹਿੰਦਾ ਜੀ ਫੋਨ ਤੇ ਫੋਨ ਚਲਾਵਾਂਗੇ ਨਾ ਮਨ ਭੜਕਦਾ ਰਹਿੰਦਾ।
ਫੋਨ ਚਲਾਓ ਜਾਂ ਕਿਤੇ ਹਨਾ ਜੋ ਆਪਾਂ ਗੱਲਾਂ ਬਾਤਾਂ ਕਰ ਸਕਦੇ ਹਾਂ ਆਪਸ ਚ ਬੈਠ ਕੇ ਸਾਰੇ ਇਕੱਠੇ ਉਹ ਹੋਰ ਗੱਲ ਹੁੰਦੀ ਹੈ ਹਾਂਜੀ।
ਹੁਣ ਜਿਹਾ ਮਤਲਬ ਜਿ ਛੋਟੀ ਫੈਮਲੀ ਹੈਗੀ ਹੈ। ਮੰਨ ਲਓ ਜੀ ਇੱਕ ਕੁੜੀ ਮੁੰਡਾ ਤੇ ਮਾਂ ਪਿਓ ਆਪਣੇ ਹੀ ਫੋਨ ਚ ਮਸਤੀ ਰਹਿੰਦੇ ਨੇ।
ਆਹਾਂ ਸਾਰਿਆਂ ਕੋਲ ਆਪਣੇ ਆਪਣੇ ਫ਼ੋਨ ਆਉਣਗੇ ਓ ਆਪਣੇ
ਫ ਹਾਂ ਹਾਂਜੀ ਉਹ ਪਤਾ ਹੀ ਨਹੀਂ ਪਾਪਾ ਕੀ ਕਰਦੇ ਮੇਰੇ ਮੰਮੀ ਕੀ ਕਰਦੀ। ਕੋਚਿੰ ਲੈਣ ਦੇਣਾ ਆਪਣੇ ਫੋਨ ਆਏ ਸਕੂਲੋਂ ਆਏ ਫੋਨ ਹਾਂਜੀ ਆਏ। ਆਏ ਸਕੂਲੋਂ ਫੋਨ ਚਲਾਇਆ ਖਾਧਾ ਪੀਤਾ ਫਿਰਰ ਬਾਹਰ ਘੁੰਮ ਆਏ ਇਕਾ ਬੇਗ ਹੋ ਗਿਆ
ਹੋਰ ਦੁੱਖ ਸੁੱਖ ਵੰਡਦੇ ਸਾਰੇ ਇਕੱਠੇ ਬੈਠ ਕੇ ਜਿੱਦਾਂ ਤੁਸੀਂ ਦੱਸ ਰਹੇ ਹੋ ਨਾ ਰਾਤ ਨੂੰ ਬੈਠਦੇ ਸਾਰੇ। ਸਾਰੇ ਹਨਾ ਘਰ ਦੇ ਤੇ ਵਧੀਆ ਗੱਲ ਆ ਉਹ ਤਾਂ ਬਹੁਤ ਵਧੀਆ ਚੀਜ਼ ਹੈ ਇਹ ਤਾਂ।
ਆਪਣੀ ਫੈਮ ਆਪਣੇ ਪਰਿਵਾਰ ਨਾਲ ਨਾ ਸਾਹਾ ਦੁੱਖ ਬਨਨਾ ਚਾਹੀਦਾ ਸੁੱਖ ਵੀ। ਸਾਡੀ ਤੇ ਮਤਲਬ ਵੱਡਾ ਪਰਿਵਾਰ ਹੈਗਾ ਆਪਾਂ ਚਾਏ ਜਾ ਚਾਚੇ ਦੇ ਬੱਚੇ ਬੁੱਚੇ ਇਕੱਠੇ ਹੋ ਕੇ
ਅੱਛਾ ਜੀ ਇਕੱਠੇ ਹੀ ਰਹਿੰਦੇ ਸਾਰੇ। ਹਾਂਜੀ ਹਾਂਜੀ ਬਿਲਕੁਲ ਉਹਰ ਰਾਤ ਨੂੰ ਹੈ ਨਾ ਕਿਸੇ ਰ ਦੀ ਬਾਹਰ ਲਿਆ ਦੀ ਤੁਹਾਨੂੰ ਤਾਂ ਜ਼ਰੂਰਤ ਹੀ ਨੀ ਮਤਲਬ ਜਿਹੜੀ ਫੈਮਿਲੀ ਜੁਆਇੰਟ ਹੈ ਨਾ ਉਹਨਾਂ ਨੂੰ ਬਾਹਰਲਿਆਂ ਦੀ ਕਿਸੇ ਦੀ ਜਰੂਰਤ ਨੀ ਹੈਗੀ ਉਹ ਆਪਣੀ ਫੈਮਿਲੀ ਚ ਆਪਸ ਹੀ ਗੱਲਾਂ ਬਾਤਾਂ ਕਰਲੀਆਂ ਨਾ।
ਹਾਂਜੀ ਆਪਾਸ ਚ ਗੱਲਾਂ ਸਾਨੂੰ ਤੇ ਜ਼ਰੂਰਤ ਹੈ ਹੀ ਨਹੀਂ ਬਾਹਰ ਦੀ ਆਪਣੇ ਪਰਿਵਾਰ ਬਹੁਤ ਹੈ ਜੀ।
ਹਾਂਜੀ ਬਹੁਤ ਹੈ ਹਾਂਜੀ ਹਾਂਜੀ ਬਿਲਕੁਲ।
ਹ ਮੰਨ ਲਓ ਸਾਡੇ ਇਨਾ ਵੇਡਾ ਪਰਿਵਾਰ ਹੈ ਗੱਲਲੀ ਮੰੱਲ ਵਾਲੇ ਆਉਂਦੇ ਨੇ ਹ ਕੋਈ ਹੈ। ਕਰਨ ਲਈ ਵੀ ਸਾਡੀ ਮਦਦ ਕਰਦੋ ਕਿਸ ਚੀਜ਼ ਦੀ ਵੀ ਖਾਣ ਪੀਣ ਦੀ ਦੁੁੱਦ ਵਗੈ ਦੇ ਸਿਲੰਡਰ ਦੀ ਹੋ ਗਈ ਏਦ ਬਾਹਰ ਆਉਂਦਾ ਸਾਡੇ ਕੋਲ।
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਚਲੋ ਚੰਗੀ ਗੱਲ ਹੈ ਹਾਂਜੀ। ਸ਼ਹਿਰ ਚ ਤਾਂ ਆਪਣੇ ਨਾਲ ਦੇ ਪੜੋਸੀਆਂ ਦਾ ਨੀ ਗੁਆਂਢੀਆਂ ਦਾ ਨੀ ਪਤਾ। ਪਤਾ ਹੁੰਦਾ ਕੀ ਕਰਦੇ ਤੇ ਕਿੱਧਰ ਕੀ ਕੌਣ ਹੈਗਾ ਵੀ ਹੈ ਇੱਥੇ ਕੋਈ ਰਹਿ ਰਿਹਾ ਕਿ ਨਹੀਂ। ਸ਼ਹਿਰਾਂ ਦਾ ਤਾਂ ਆਹ ਕੰਮ ਹੈ ਜੀ ਹਮ।
ਮੇਰੇ ਕੋਈ ਰਿਸ਼ਤੇਦਾਰ ਹੈਗੇ ਨਾ ਸ਼ਹਿਰ ਚ ਰਹਿੰਦੇ ਨੇ ਤੇ ਉਹਨਾਂ ਦੇ ਉਹ ਕਲੋਨੀ ਹੋਏਗੀ ਕੋਈ ਮੈਂ ਕਈ ਸੀ ਇੱਕ ਵਾਰ ਉੱਥੇ ਤੇ ਦੇਖਿਆ ਉੱਥੇ ਨਾ ਆਪਣੇ ਆਪਣੇ ਅੰਦਰ ਹੀ ਰਹਿੰਦੇ ਨੇ ਬਾਹਰ ਗਲੀ ਚ ਕੀ ਹੋ ਰਿਹਾ ਹੈ ਕੁਛ ਕੀ ਹੋ ਰਿਹਾ ਕੁਛ ਨੀ ਪਤਾ ਉਹ ਨੂੰ ਮੰਨ ਲੋਓ
ਕਈ ਏਰੀਏ ਇਏਦਾਂ ਦੇ ਹੈ ਲੋਕ ਪਤਾ ਹੀ ਨਹੀਂ ਹੁੰਦਾ ਘਰ ਚ ਕਿੰਨੇ ਮੈਂਬਰ ਹੈ ਇੱਥੇ
ਹਾਂਜੀ ਕੁਛ ਨੀ ਪਤਾ ਹੁੰਦਾ ਤੇ ਹੈ ਸਾਡੇ ਪਿੰਡਾਂ ਚ ਕੋਈ ਆਏ ਨਾ ਬਾਹਰੋਂ ਪੁੱਛਦੇ ਨੇ ਕੌਣ ਆਇਆ। ਕੌਣ ਆਇਆ ਕੌਣ ਏਦਾਂ ਕੀ ਰਿਹਾ। ਹਾਂਜੀ, ਐਵੇਂ ਪੁੱਛਦੇ ਨੇ ਹਾਂ ਸ਼ਹਿਰ ਸ਼ਹਿਰ ਵਾਲੇ ਲੋਕਾਂ ਨੂੰ ਮਤਲਬ ਵੀ ਹੈ, ਕਿਸ ਨਾਲ ਲੈਣਦੇ ਨੇ ਵੀ ਕੌਣ ਐ ਕੌਣ ਨਹੀਂ। ਮਨ ਲਓ ਹ ਹੁਣ ਕੋਈ ਕੋਈ ਸਕੂਲ ਬੱਚਿਆਂ ਸਕੂਲ ਖੁਲ ਗਿਆ ਤੇ ਬੱਚਿਆਂ ਚ ਕੋਈ ਕੋੋਣੀ ਸਕੂਲ ਹੁੰਦਾ ਐ, ਮੰਨ ਲਓ ਕੋਈ ਨਾ ਪੇਰੈਂਟਸ ਲੈਣਾ ਬਜ਼ੁਰਗ ਬ ਮਾ ਲੈਣਾ ਹੈ ਏਕ ਉਹ ਗਲੇ ਚ ਆਏ ਉਹ ਗੈਪ ਘ ਫ ਫੇਰ ਕੀ ਹੋ ਸੀਗਾ ।
ਹਾਂ ਸਹੀ ਗੱਲ ਆ। ਸਹੀ ਗੱਲ ਹੈ, ਬਿਲਕੁਲ ਅੱਛਾ ਪਿੰਡਾਂ ਚ ਇਹ ਵੀ ਹੈ ਕਿ ਧਿਆਨ ਵੀ ਬੜਾ ਰੱਖ ਰੱਖਦੇ ਸਾਰੇ ਹਨਾ, ਜਿਹੜੇ ਵੀ ਉੱਥੇ ਹੁੰਦੇ ਆ ਆਪਣੇ ਸਾਰਿਆਂ ਦਾ ਧਿਆਨ ਰੱਖਦੇ ਆ ਉੱਥੇ। ਪਿੰਡਾਂ ਚ ਤਾਂ ਕੁੜੀਆਂ ਦਾ ਵੀ ਹਾਂਜੀ ਹਾਂ, ਉਹਦਾ ਬੱਚਾ
ਸ਼ਹਰ ਚ ਸ਼ਹਿਰਾਂ ਚ ਨੀ ਹੈ ਗਿਆ।
ਨਾ ਨਾ
ਹਾਂਜੀ। ਇਹ ਤੇ ਹੈ ਹੀ ਐ, ਲੋਕ ਆਪਣੇ ਮਰੇ ਮਸਤ ਰਹਿੰਦੇ ਨੇ। ਹੈਲੋ
ਜੀ ਹੈਲੋ ਹੈਲੋ, ਹਾਂਜੀ-ਹਾਂਜੀ। ਹਾਂ, ਮੈਂ ਕਿਹਾ ਇੱਥੇ ਕਿਹੜਾ ਕਿਸੇ ਨੂੰ ਪਤਾ ਲੱਗਣਾ ਕਿੱਥੇ ਘੁੰਮਣ ਚਲੇ ਗਏ ਕੀ ਕਰਦੇ ਪਏ ਐ।
ਹਾਂਜੀ। ਐਤੇ ਹੈਹੀ ਹੈ, ਆਪਣੇ-ਆਪਣੇ ਮਸਤ ਰਹਿੰਦੇ ਨੇ ਪਿੰਡ ਚ ਠੀਕ ਐ। ਤੁਸੀਂ ਆਣਾ ਪਿੰਡ
ਯਾਰ ਫੋਨ ਨਾ ਕੱਟ ਦੇਣਾ ਨੋ-ਨੋ ਮਿੰਟ ਹੋਏ ਹੈ, ਹੈਲੋ। ਹੈਲੋ, ਨਹੀਂ ਫੇਰ ਓਧਰੋਂ ਕੱਟਿਆ ਜਾਂਦਾ, ਹੈਲੋ।